ਸਤਿ ਸ਼ੀ ਅਕਾਲ।
ਸਤਿ ਸ੍ਰੀ ਅਕਾਲ ਵੀਰ ਜੀ, ਹੋਰ ਸੁਣਾਓ ਘਰ ਪਰਿਵਾਰ ਸਭ ਵਧੀਆ।
ਵਧੀਆ ਜੀ ਵਧੀਆ ਤੁਸੀਂ ਦੱਸੋ।
ਬਸ ਵਧੀਆ।
ਹੋਰ ਕੀ ਕਰ ਰਹੇ ਹੋ ਅੱਜ ਕੱਲ।
ਬਸ ਬੈਠੇ ਸੀ ਸੋਚੀ ਜਾ ਰਹੇ ਸੀ ਕੁਛ, ਤੁਹਾਨੂੰ ਹੀ ਪੁੱਛ ਲਾ। ਤੇ ਅੱਜ ਕੱਲ੍ਹ ਦੇਖੋ, ਪਾਣੀ ਕਿੰਨਾ ਵੇਸਟ ਹੋ ਰਿਹਾ ਸ਼ਹਿਰ ਦੇ ਅੰਦਰ।
ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਵੇਸਟ ਹੋ ਰਿਹਾ।
ਜੀ ਹ ਦੇਖ ਸਕਦੇ ਹੋ ਜਿਹਨਾਂ ਨੂੰ ਪਾਣੀ ਦੀ ਕਮੀ ਹੈ। ਉਹਨਾਂ ਨੂੰ ਪਾਣੀ ਦੀ ਅਹਿਮੀਅਤ ਕਿੰਨੀ ਪਤਾ ਹੈ।
ਉਹ ਜਿ ਕਈ ਦੇ ਕਈ ਸਟੇਟ ਵਿੱਚ ਪਹੁੰਚਦਾ ਹੀ ਨਹੀਂ ਪਿਆ, ਮੁੰਬਈ ਲਾ ਲਓ ਕਿੰਨਾ ਪਾਣੀ ਦੀ ਸ਼ੋਰਟੇਜ ਹੋ ਗਈ।
ਸਹੀ ਗੱਲ। ਤੇ ਜਿਨਾਂ ਕੋਲ ਪਾਣੀ ਖੁਲਾ ਮਿਲਦਾ ਹੈ ਉਹਨਾਂ ਨੂੰ ਕਦਰ ਨੀ ਹੈ ਪਾਣੀ ਦੀ। ਡੋਲੀ ਜਾ ਰਹੇ ਨੇ ਪਾਣੀ।
ਸੜਕਾਂ ਤੇ ਹੀ ਰੋੜੀ ਜਾ ਰਹੇ ਆ।
ਸਹੀ ਗੱਲ, ਉਹੀ ਉਹ ਪਾਣੀ ਤੁਸੀਂ ਛਬੀਲ ਵਗੈਰਾ ਤੇ ਲਾਓ ਜਾਂ ਕਿਸਸੀ ਚੰਗੀ ਜਗ੍ਹਾ ਲਾਓ ਲੋਕਾਂ ਨੂੰ ਪਿਲਾਓ, ਸੇਵਾ ਕਰੋ ਪੁੰਨ ਦਾ ਕੰਮ ਹੈ ਜੀ।
ਸਹੀ ਗੱਲ। ਬਿਲਕੁਲ ਬਿਲਕੁਲ।
ਜ ਦੇਖੋ ਨਾ ਅੱਜ ਕੱਲ ਦੇ ਜਿਵੇਂ ਰਾਜਸਥਾਨ ਵਾਲੀ ਸਾਈਡ ਚੱਲ ਜਾਓ ਪਾਣੀ ਦੀ ਕਿੰਨੀ ਸ਼ੋਰਟੇਜ ਹੈ। ਜਦੋਂ ਵੀ ਪਾਣੀ ਉੱਧਰ ਆਉਂਦਾ ਹੈ। ਹਫ਼ਤੇ ਜਾਂ ਤਿੰਨ ਚਾਰ ਪੰਜ ਦਿਨਾਂ ਬਾਅਦ ਪਾਣੀ ਆਉਂਦਾ ਹੈ। ਲੋਕੀ ਬਾਲਟੀਆਂ ਭਰ ਲੈਂਦੇ ਨੇ।
ਬਿਲਕੁਲ ਜੀ ਬਿਲਕੁਲ।
ਬਾਲਟੀਆਂ ਭਰ ਲੈਂਦੇ ਨੇ, ਉਹਨਾਂ ਨੂੰ ਪਤਾ ਹੈ ਅੱਗੇ ਪਾਣੀ ਦੀ। ਬੜੀ ਕਮੀ ਹੋ ਰਹੀ ਹੈ ਪੀਣ ਵਾਸਤੇ ਪਾਣੀ ਨਹੀਂੀ ਮਿਲਦਾ ਲੋਕਾਂ ਨੂੰ ਤੇ ਦੇਖੋ ਗਰਮੀ ਵੀ ਕਿੰਨੀ ਹੁੰਦੀ ਉੱਧਰ, ਰਾਜਸਥਾਨ ਵਾਲੀ ਸਾਈਡ ਲੋਕੀ ਪਿਆਸੀ ਮਤਲਬ ਮਾਰੇ ਜਾਂਦੇ ਨੇ।
ਬਿਲਕੁਲ ਜੀ ਬਿਲਕਲ।
ਰੇਗਿਸਤ ਹਾਂ ਰੇਗਿਸਤਾਨ ਵਾਲਾ ਇਲਾਕਾ ਹੈਗਾ ਉਹ ਸਾਰਾ।
ੳਈ ਤੇ- ਹੁਣ ਤੁਸੀਂ ਇਹ ਦੇਖ ਲਓ ਅੱਜ ਕੱਲ ਪਾਣੀ ਦੀ- ਕਤਰ ਨਹੀਂ ਹੈ। ਜਿਹਨ੍ਹਾਂ ਨੂੰ ਜ਼ਿਆਦਾ ਮਿਲਦਾ।
ਹਾਂਜੀ ਅੱਜ ਕੱਲ੍ਹ ਤਾਂ ਦੇਖ ਲਓ ਜਿਵੇਂ ਲੋਕੀ ਉਹੀ ਕਾਰ ਧੋ ਲੈਂਦੇ ਨੇ, ਬਾਈਕਾਂ ਧੋਂ ਹੋ ਰਹੇ ਨੇ। ਸੜਕਾਂ ਤੇ ਵੇਸਟ ਕਰ ਰਹੇ ਨੇ ਪਾਣੀ।
ਹਮ ਉਹੀ ਤੇ, ਪਤਾ ਕੀ ਹੈ ਭਾਜੀ ਉਹਨਾ ਨੂੰ ਉਹੀ ਤੇ, ਪਤਾ ਕੀ ਇਹਨਾਂ ਨੂੰ ਮਿਲ ਰਿਹਾ ਪਾਣੀ ਜ਼ਿਆਦਾ। ਉਹਨਾਂ ਨੂੰ ਕਦਰ ਨਹੀਂਣਾ।
ਉਹੀ ਗੱਲ ਹੈ ਨਾ ਜਿਹਦੇ ਕੋਲ ਕੋਈ ਚੀਜ਼ ਜ਼ਿਆਦਾ ਹੋਏ ਨਾ ਉਹਨੂੰ ਕਦਰ ਨੀ ਹੁੰਦੀ। ਜਿਹਦੇ ਕੋਲ ਨਾ ਹੋਏ ਉਹਨੂੰ ਬੜੀ ਕਦਰ ਹੈ ਜੀ ਉਸ ਚੀਜ਼ ਦੀ।
ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਤੁਹਾਡੀ, ਬਸ ਐਹੀ ਹੈਗਾ। ਹਮ ਬਹੁਤ ਬੁਰਾ ਹਾਲ ਹੈ ਜੀ, ਪਾਣੀ ਦਾ ਤੇ
ਸਹੀ ਗੱਲ ਹੈ ਹੁਣ, ਜਿਵੇਂ ਪਾਣੀ ਪੀਣਾ ਤਾਂ ਦੇਖੋ ਜੀ ਕਿਸੇ ਦੀ ਗਤੀ ਨੀ ਹੈ। ਪਾਣੀ ਪੀਣਾ ਤਾਂ ਬੰਦਾ ਮਰ ਜਾਏਗਾ, ਜ਼ਿੰਦਗੀ ਜੀਅ ਨਹੀਂ ਪਾਏਗਾ ਪਾਣੀ ਬਿਣਾ ਤੇ
ਬਿਲਕੁਲ ਜੀ ਬਿਲਕੁਲ ਜੀਅ ਨਹੀਂ ਸਕਦਾ ਬੰਦਾ ਬਿਨਾਂ ਪਾਣੀ ਦੀ ਜ਼ਿੰਦਗੀ ਖ਼ਤਮ ਹੈਗੀ ਹੈ।
ਸਹੀ ਗੱਲ, ਤੇ ਪਾਣੀ ਤੋ ਕਈ ਸਾਰੀ ਚੀਜ਼ਾਂ ਚੀਾਂ ਬਣਦੀਆਂ ਜ ਵੇਖੋ ਜਿਵੇਂ ਬਿਜਲੀ ਬਣ ਜਾਂਦੀ ਹੈ ਤੁਸੀਂ ਕੋਲਡ ਡਰਿੰਕ ਅਗਰ ਬਣਦੀ ਹੈ ਤਾਂ ਪਾਣੀ ਪਾਣੀ ਪੈਂਦਾ ਹੈ ਕੋਲਡ ਡਰਿੰਕ ਵਿੱਚ ਵੀ।
ਬਿਲਕੁਲ ਜੀ-
ਦੇਖੋ ਜੀ ਬਿਨਾਂ ਪਾਣੀ ਦੇ ਤਾਂ ਕਿਸੇ ਜ਼ਿੰਦਗੀ ਨਹੀਂ ਹੈ ਭਾਵੇਂ ਤੁਸੀਂ ਪਸ਼ੂ ਪ ਪੰਛੀ ਲੈ ਲਓ, ਜਾਨਵਰ ਲੈ ਲਓ, ਕੋਈ ਵੀ ਜਾਨਵਰ
ਉਹੀ ਤੇ, ਤੁਸੀਂ ਭਾਜੀ ਇਹ ਦੇਖੋ ਸਮੁੰਦਰ ਦੇ ਅੰਦਰ ਕਿੰਨਾ ਜਾਨਵਰ ਰਹਿੰਦਾ ਹੈ। ਕਿੰਨੇ ਤਰ੍ਹਾਂ ਦੇ, ਓ ਜੇ ਪਾਨੀ ਨਾ ਹੋਵੇ ਤੇ ਓ ਜੀਨ ਗੇ ਕਿਵੇਂ?
ਸਹੀ ਗੱਲ ਏ ਮੱਛੀਆਂ ਵਗੈਰਾ ਤੇ ਮਰ ਈ ਜਾਨਗੀਆਂ।
ਓਈ ਤੇ ਪਤਾ ਨਹੀਂ ਕਿੰਨੇ ਪ੍ਰਕਾਰ ਦੇ ਤੇ ਪਸ਼ੂ ਪਸ਼ ਓ ਜਾਨਵਰ ਹੈਗੇ ਨੇ ਪਾਣੀ 'ਚ।
। ਸਹੀ ਗੱਲ ਏ, ਅੱਜ-ਕੱਲ ਤੁਸੀਂ ਦੇਖ ਸਕਦੇ ਹੋ ਜਿੰਨੀ ਗਰਮੀ ਹੋ ਰੀ ਏ ਲੋਕਾਂ ਨੂੰ ਪੇੜ ਉਗਾਨੇ ਚਾਹੀਦੇ ਨੇ। ਪਰ ਪੇੜ ਤਾਂ ਉਗਾਨ ਨਾ ਰਾਜਸਥਾਨ ਵਾਲੀ ਸਾਈਡ, ਪਾਨੀ ਵੀ ਤਾਂ ਹੋਏ ਓਦਰ। ਬਿਨਾਂ ਪਾਣੀ ਦੇ ਤਾਂ ਪੇੜ ਅਗਰ ਲਾਣਗੇ ਸੁੱਕ ਜਾਣਗੇ।
ਭਾਜੀ ਪਤਾ ਕੀ ਹੁੰਦੀ ਏ? ਓਥੇ ਦੀ ਨਾ ਮਿੱਟੀ ਅਲੱਗ ਸਾਬ ਦੀ ਹੈਗੀ ਏ।
ਹਾਂਜੀ।
ਪਤਾ ਕੀ ਏ ਜੇ ਓਥੇ ਪਾਨੀ-ਪੂਨੀ ਵਧੀਆ ਤਰੀਕੇ ਨਾਲ ਆਵੇ ਨਾ, ਓਥੇ ਵੀ ਫਸਲ-ਫੁਸਲ ਉੱਗੇ ਪੇੜ-ਪੂੜ ਉੱਗਨ। ਕਿਉਂਕਿ ਪਾਨੀ ਨੀ ਓਥੇ ਪਹੁੰਚ ਰਿਹਾ ਪੀਨ ਅਸਤੇ ਤੇ ਓਥੇ ਕੀ ਪੇੜ ਉਗਾਨਗੇ‌ ਓ।
ਸਈ ਗੱਲ ਏ। ਜਿੱਧਰ ਪਾਨੀ ਬੜਾ ਮੁਸ਼ਕਿਲ ਨਾਲ ਪਹੁੰਚ ਰਿਹਾ ਖਾਲੀ ਪੀਨ ਅਸਤੇ ਵੀ ਓ ਫੇਰ ਬੰਦੇ ਤਾਂ ਫਸਲ ਵਗੈਰਾ ਉਗਾ ਹੀ ਨੀ ਸਕਦੇ ਨਾ ਅਪਨੇ ਸ਼ਹਿਰ ਦੇ ਅੰਦਰ।
ਓਈ ਤੇ ਦੇਖੋ ਜੀ ਹੁਨ ਤੁਸੀਂ ਫਸਲ ਵੀ ਦੇਖ ਲੋ ਬਿਨਾ ਪਾਨੀ ਤੋਂ ਨੀ ਉੱਗ ਸਕਦੀ। ਹੁਨ ਹਰਿਆਣੇ 'ਚ ਦੇਖਲੋ ਕਿੰਨੀ ਫਸਲ ਉਗਦੀ ਏ, ਬਿਨਾ ਪਾਨੀ ਤੋਂ ਦੇ ਕਾਮਯਾਬ ਹੀ ਨੀ ਐ ।
ਸਹੀ ਗੱਲ ਐ ਹੁਨ, ਜੁਲਾ ਹੁਨ ਜਿਵੇਂ ਮਹੀਨਾ ਚੱਲ ਰਿਹਾ ਜੁਲਾਈ ਦਾ, ਹੁਨ ਤੁਸੀਂ ਦੇਖ ਸਕਦੇ ਹੋ ਬਰਸਾਤਾਂ ਹੋਨੀਆਂ ਅੱਗੇ, ਜ਼ਿਆਦਾ ਪਾਣੀ ਦਾ ਵੀ ਦੇਖੋ ਨੁਕਸਾਨ ਵੀ ਬੜਾ, ਜ਼ਿਆਦਾ ਪਾਣੀ ਦਾ।
ਹਾਂ, ਬਿਲਕੁਲ ਜੀ ਬਿਲਕੁਲ।
ਹਾਂ, ਅੱਗੇ ਜਿਵੇਂ ਬਰਸਾਤਾਂ ਹੋਨਗੀਆਂ ਫਸਲ ਕਿੰਨੀਆਂ ਖ਼ਰਾਬ ਹੋ ਜਾਂਦੀਆਂ ਲੋਕਾਂ ਦੀਆਂ, ਜਿਦੇ ਕੋਲ ਪੈਸੇ ਕਮਾਂਦੇ ਨੇ ਜੋ ਫਸਲ ਉਗਾ ਕੇ, ਛੇ-ਸੱਤ ਮਹੀਨੇ ਲਾਂਦੇ ਨੇ, ਬਾਰਿਸ਼ 'ਚ ਖ਼ਰਾਬ ਹੋ ਜਾਂਦੀਆਂ ਫਸਲਾਂ।
ਬੋਤ ਨੁਕਸਾਨ ਐ ਜੀ।
ਦੇਖੋ ਜੀ ਪੰਜਾਬ ਦਾ ਤਾਂ ਜ਼ਿਆਦਾ ਬੁਰਾ ਹਾਲ ਹੈਗਾ ਨਾ।
ਹਾਂ ਪੰਜਾਬ 'ਚ ਦੇਖਿਆ ਨੀ ਸੀ, ਦੇਖਿਆ ਨੀ ਸੀ ਪੀ ਪਿੱਛੇ ਕਿੰਨਾ ਪਾਨੀ ਆਇਆ ਪੰਜਾਬ।
ਸਹੀ ਗੱਲ ਏ, ਦੇਖੋ ਜੀ ਬੜੇਆਂ ਦੇ ਘਰ ਉਜੜ ਜਾਂਦੇ ਨੇ, ਫਸਲਾਂ ਉਜੜ ਜਾਂਦੀਆਂ। ਖਾਨ ਪੀਨ ਨੂੰ ਕੁਛ ਰਹਿੰਦਾ ਨੀ ਤਇਓ ਲੋਕੀ ਸੇਵਾ ਕਰਦੇ ਨੇ। ਤੁਸੀਂ ਦੇਖਿਆ ਹੋਨਾਂ ਬੋਟ ਤੇ ਜਾ ਕੇ ਸੇਵਾ ਕਰ ਰਹੇ ਨੇ ਕੋਈ।
ਹਾਂ ਬੋਤ ਜਾਦਾ। ਪੰਜਾਬ 'ਚ ਬੋਤ ਜਾਦਾ ਜਦੋਂ ਪਿੱਛੇ ਹਾੜ੍ਹ ਆਏ ਸੀ, ਬੋਤ ਜਾਦਾ ਸੇਵਾ ਕੀਤੀ ਸੀ।
ਸਹੀ ਗੱਲ ਏ, ਓ ਤਾਂ ਗੱਲ ਦੁੱਖ 'ਚ ਹਰ ਕਿਸੇ ਤੇ ਖੜਾ ਹੋਨਾ ਚਾਈਦਾ, ਦੇਖੋ ਬੰਦਿਆਂ ਨੂੰ ਪਾਨੀ ਕਰਕੇ ਵੀ ਕਿੰਨੀ ਦਿੱਕਤ ਆ ਗੀ ਸੀ।
ਬੋਤ ਜਾਦਾ ਜੀ ਬੋਤ ਜਾਦਾ।
ਜ਼ਿਆਦਾ ਪਾਣੀ ਹਾਂ। ਜਿਆਦਾ ਪਾਣੀ ਵੀ ਦਿੱਕਤ ਦੇਂਦਾ, ਘਰ ਘੱਟ ਪਾਣੀ ਵੀ ਦਿੱਕਤ ਦੇਂਦਾ।
ਬਿਲਕੁਲ ਜੀ, ਹਰ ਚੀਜ਼ ਲਿਮਟ ਨਾਲ ਸਈ ਲੱਗਦੀ ਐ ਜੀ।
ਸਈ ਗੱਲ ਏ, ਜਿੰਨੀ ਲਿਮਿਟ ਯੂਜ ਹੋਏਗੀ, ਜਿੰਨੀ ਲਿਮਿਟ ਨਾਲ ਯੂਜ ਕਰੋਗੇ ਚੀਜ਼ ਓ ਚੀਜ਼ ਰਹਿੰਦੀ ਏ ਬੰਦੇ ਅਸਤੇ ਵਧੀਆ। ਹਾਂ, ਜਿੰਨੀ ਘੱਟ ਯੂਜ ਕਰੋਗੇ ਓ ਖਰਾਬ ਹੋ ਜੇਗੀ, ਪਾਨੀ ਅਗਰ ਤੁਸੀਂ ਦਿਨ 'ਚ ਤਿੰਨ ਤੋਂ ਚਾਰ ਲੀਟਰ ਨੀ ਪੀ ਰੇ ਨਾ ਤੁਹਾਨੂੰ ਚੱਕਰ ਆਨ ਲੱਗ ਜਾਂਦੇ ਨੇ।
ਸਈ ਆਖਿਆ ਜੀ, ਸਈ ਗੱਲ ਐ।
ਹਾਂ ਕਿਉਂਕਿ ਸਰੀਰ ਵੀ ਦੇਖੋ ਤਿੰਨ ਤੋਂ ਚਾਰ ਲੀਟਰ ਤਾਂ ਪਾਨੀ ਮੰਗਦਾ ਐ ਦਿਨ ਦਾ।
ਆਰਾਮ ਨਾਲ, ਹੋਰ ਗਰਮੀਆਂ 'ਚ ਜਾਦਾ ਮੰਗਦਾ ਐ।
ਸਈ ਗੱਲ ਏ, ਗਰਮੀਆਂ ਤੁਸੀਂ ਜਿੱਧਰ ਖੇਲਨ ਚਲੇ ਜੋ, ਤੁਹਾਨੂੰ ਪਾਨੀ ਨਾ ਮਿਲੇ ਨਾ ਤੁਹਾਨੂੰ ਹਾਲਤ ਪਤਾ ਹੀ ਲੱਗ ਜਾਂਦੀ ਆ ਸਹੀ ਗੱਲ ਏ ਬੰਦੇ ਨੂੰ ਚੱਕਰ ਆ ਜਾਂਦੇ ਨੇ।
ਤੁਹਾਡ ਗੋਲ ਜੀ ਬਿਲਕੁੱਲ। ਹੁਣ ਤੁਸੀਂ ਇਹ ਵੇਖ ਲਓ ਤਾਂਵੀ ਹੁਣ ਤੁਸੀਂ ਹੈ ਵੇਖ ਲਓ ਪਾਜੀ ਜਿਵੇਂ ਉਹ ਤਨ ਪਤਾ ਹੀ ਜਾਣਾ ਪੰਜਾਬ ਵਿੱਚ ਪਾਖੜਾ ਡੈਮ ਹੈਗਾ ਜਿਹੜਾ
ਹਾਂਜੀ।
ਉਹ ਵੀ ਵੇਖ ਲ ਹੁਣ ਟੁੱਟਣ ਦੇ ਉਹ ਚ ਹੋਯਾ ਹੈ ਕਿਉਂਕਿ ਬਹੁਤ ਜ਼ਿਆਦਾ ਨਾ ਪਾਣੀ ਹੋ ਗਿਆ ਉੱਥੇ।
ਸਹੀ ਗੱਲ ਏ ਦੇਖੋ ਪੰਜਾਬ ਹਿਮਾਚਲ ਸਾਈਡ ਨਾ। ਸਭ ਤੋਂ ਜ਼ਿਆਦਾ ਪਾਣੀ ਉਸੇ ਸਾਈਡ ਹੈਗਾ ਹੈ ਪੰਜਾਬ ਹਿਮਾਚਲ ਸਾਈਡ। ਫਿਰ ਉਸ ਤੋਂ ਬਾਅਦ ਜਾਂਦਾ ਹਰਿਆਣਾ ਦੇ ਹਥਨੀਕੁੰਡ ਡੈਮ ਤੇ।
ਹਾਂਜੀ।
ਪੰਜਾਬ ਹਰਿਆਣੇ ਚ ਤਾਂ ਦੇਖੋ ਪਾਣੀ ਦੀ ਕਮੀ ਰਹਿ ਨਹੀਂ ਸਕਦੀ।
ਨਹੀਂ ਰਹਿ ਸਕਦੇ।
ਅਹਿਯੋ ਤੁਸੀਂ ਅੱਗੇ ਰਾਜਸਥਾਨ ਵਾਲੀ ਸਾਈਡ ਲੈ ਲਓ ਮੁੰਬਈ ਵਾਲੀ ਸਾਈਡ ਉੱਧਰ ਲੋਕੀ
ਐਸ ਯੂ ਵਿਸ਼। ਉਈ ਤੇ ਬਹੁਤ ਜ਼ਿਆਦਾ ਸੋਪਟ ਪਤਾ ਕੀ ਭ ਗਈ। ਹਰ ਸ਼ਹਿਰ ਵਿੱਚ ਪਾਣੀ ਦੇਣਾ ਚਾਹੀਦਾ ਅਗਰ ਸਾਰਿਆਂ ਕੋਲ ਲਿਮਿਟ ਦਾ ਸਾਹਮ ਨਾਲ ਬਣ ਜਾਏ ਨਾ ਕੋਈ ਵੀ ਦਿੱਕਤ ਨੀ ਆਏਗੀ।
ਸਹੀ ਗੱਲ ਏ ਹੁਣ ਜਿਵੇਂ ਹਾਂਜੀ ਪਾਣੀ ਜਿਵੇਂ ਇੱਧਰ ਵੇਸਟ ਹੁੰਦਾ ਪੰਜਾਬ ਹਰਿਆਣਾ ਵਿੱਚ। ਇਓ ਜਿਹੜਾ ਵੇਸਟ ਪਾਣੀ ਏ ਅੱਗੇ ਜਾਏ ਰਾਜਸਥਾਨ ਮੁੰਬਈ ਵਾਲੀ ਸਾਈਡ ਉਹ ਵੀ ਮਤਲਬ ਮਤਲਬ ਕਿ ਸੌਖਾ ਆਪਣੇ ਆਪ ਨੂੰ
ਬਿਲਕੁੱਲ ਜੀ ਬਿਲਕੁੱਲ।
ਪਾਣੀ ਤਾਂ ਚੱਲ ਡੈਮ ਤੋਂ ਆਂਦਾ।
ਬਿਲਕੁੱਲ ਜੀ ਬਿਲਕੁੱਲ ਪਤਾ ਕੀ ਹੈ ਜੈਵੇਂ ਹੁਣ ਉਹ ਹੈ ਪਹਾੜ ਡੈਮਬ ਓਏ ਪਿੱਛੇ ਇੰਨਾ ਪਾਣੀ ਰੋ ਕੇ ਰਖਿਆ ਦਾ ਹੈ। ਇਹੀ ਉਹਨਾਂ ਨੂੰ ਦੇਣਾ ਚਾਹੀਦਾ ਰਾਜਸਥਾਨ ਸਾਈਡ ਮੁੰਬਈ ਸਾਈਡ ਜਿੱਥੇ-ਜਿੱਥੇ ਪਾਣੀ ਦੀ ਸੋਰਟੇਦ ਹੈਗੀ ਏ ਬਹੁਤ ਜ਼ਿਆਦਾ।
ਹਾਂਜੀ ਸਹੀ ਗੱਲ ਏ।
ਇੱਕ ਜਗਾ ਹੁਣ ਤੇ ਇੱਕ ਜਗ੍ਹਾ ਰੱਖ ਕੇ ਕੀ ਫਾਇਦਾ ਮੇਰੇ ਨੁਕਸਾਨ ਹੀ ਕਰੇਗਾ ਕਰੇਗਾ ਫਿਰ
ਨੁਕਸਾਨ ਹੀ ਕਰੇਗਾ ਇਕੱਠੇ ਛੱਡੋਗੇ ਉਹ ਫੇਿਰ ਸ਼ਹਿਰਾਂ ਚ ਪਰਜੇਗਾ ਪਾਣੀ ਉਹੀਓ। ਇਹੀਓ ਤੁਸੀਂ ਥੋੜ੍ਹਾ-ਥੋੜ੍ਹਾ ਛੱਡਦੇ ਜੋ ਅੱਗੇ ਅੱਗੇ ਜਾਂਦਾ ਰਹੇਗਾ ਉਹਨਾਂ ਦੇ ਡੈਮ ਤੱਕ ਪਹੁੰਚੇਗਾ। ਉਹਨਾਂ ਨੂੰ ਵੀ ਸਸੂਲੀਅਤ ਹੋਏਗੀ ਚੱਲ ਪਾਣੀ ਦੀ
ਹੋਲੀ ਬਿਲਕੁਲ।
ਉਹਨਾਂ ਨੂੰ ਨਾ ਲਾਈਟ ਦੀ ਵੀ ਬੜੀ ਮਤਲਬ ਕਿ ਉਹ ਘੱਟ ਐ ਹੋਣਾ ਕਿਉਂਕਿ ਪਾਣੀ ਨਾਲ ਹੀ ਬਿਜਲੀ ਬਣਦੀ ਏ। ਉਸ ਸਾਈਡ ਪਾਣੀ ਵੀ ਬੜਾ ਘੱਟ ਹੈਗਾ।
ਉਹੀ ਤੇ ਬਿਜਲੀ ਪਤਾ ਨੀ ਕਿਵੇਂ ਬਣਾਣਦੇ ਹੋਣਗੇ ਉਹ
ਹਾਂਜੀ।
ਪਾਜੀ ਬਿਨਾਂ ਪਾਣੀ ਤੋਂ ਤੇ ਜ਼ਿੰਦਗੀ ਨੀ ਹੈਗੀ ਜੀ।
ਉਇਓ ਤਾਂ ਗੱਲ ਏ੍ ਪਾਜੀ ਬਿਨਾ ਪਾਣੀ ਤੋਂ ਤਾਂ ਸਹੀ ਗੱਲ ਏ ਕੋਈ ਨੀ ਰਹਿ ਸਕਦਾ ਬਿਨਾਂ ਪਾਣੀ ਤੋਂ ਤੇ
ਉਹੀ ਤੇ ਪਾਵੇਂ ਦੁਨੀਆਂ ਦੇ ਜਿੰਨੇ ਵੀ ਬੰਦੇ ਨੇ ਨਾ ਕੋਈ ਵੀ ਪਸ਼ੂ-ਪਸ਼ੀ, ਜਾਨਵਰ ਹੈਗਾ ਨਾ ਬਿਨਾਂ ਪਾਣੀ ਤੋ ਨਹੀਂ ਰਹਿ ਸਕਦਾ
ਸਹੀ ਗੱਲ ਏ ਹੁਣ ਤੁਸੀਂ ਕਹਾਵਤ ਸੁਣੀ ਹੋਣੀ ਏ ਉਹ ਕੌਆ ਜਿਹੜਾ ਹੈਗਾ ਪਾਣੀ ਪੀਣ ਪਿੱਛੇ ਉਹਨੇ ਲੋਟੇ ਚ ਪੱਥਰ ਪਾਏ ਸੀ ਪਾਣੀ ਪੀਣ ਅਸਤੇ।
ਹਾਂ-ਹਾਂ-ਹਾਂ।
ਹਾਂ। ਦੇਖੋ ਪਾਣੀ ਉਹਨੂੰ ਵੀ ਕਿੰਨਾ ਮਤਲਬ ਕਿ ਪਿਆਸ ਲੱਗ ਰਹੀ ਹੋਣੀ ਉਸ ਟਾਈਮ।
ਹਾਂ।
ਬੰਦਾ ਪਾਣੀ ਵ ਕੁਛ ਵੀ ਕਰ ਸਕਦਾ ਦੇਖੋ, ਪਾਣੀ ਬਿਨਾਂ ਨਾ ਗਤੀ ਨਹੀਂੀ ਹੈਗੀ ਜੀ ਬੰਦੇ ਦੀ
ਨਾ ਜੀ ਨਾ- ਪਾਣੀ ਬਿਨਾਂ ਤਾਂ ਬੰਦੇ ਦੀ ਜ਼ਿੰਦਗੀ ਨੀ ਹੈ ਜ਼ਿੰਦਗੀ ਜੀਰੋ ਹੈਗੀ ਆ ਬੰਦੇ ਦੀ, ਬਿਨਾਂ ਪਾਣੀ ਤੇ
ਸਹੀ ਗੱਲ ਹੈ ਹੁਣ ਜਿਵੇਂ ਵੱਡਾ ਬੰਦਾ ਤਾਂ ਚਲੋ ਤਿੰਨ ਚਾਰ ਪੰਜ ਘੰਟੇ ਪਾਣੀ ਨੀ ਪੀਏਗਾ ਉਹ ਚੱਲ ਜਾੇਗਾ ਜਿਹੜੇ ਛੋਟੇ ਹੈਗੇ ਨੇ, ਉਹ ਤਾਂ ਦੇਖੋ ਜੀ ਹ ਹਾਂ- ਉਪਰ ਬਰਦਾਸ਼ ਨਹੀਂ ਕਰ ਪਾਉਂਦੇ ਉਹ ਹਰ ਇੱਕ ਦੋ ਘੰਟੇ ਬਾਅਦ ਪਾਣੀ ਮੰਗਦੇ ਨੇ
ਬਿਲਕੁਲ ਜੀ ਬਿਲਕੁਲ ਸਹੀ ਗੱਲ
ਸਰੀਰ ਵੀ ਅੰਦਰ ਸਹਿਣ ਨਹੀਂ ਕਰਦਾ ਗਰਮੀ ਕਿਉਂਕਿ ਅੱਜ ਕੱਲ ਗਰਮੀ ਪੈ ਹੀ ਇੰਨੀ ਰਹੀ ਹੈ
ਸੱਠ ਸੱਤਰ ਪਰਸੈਂਟ ਤੇ ਬੰਦੇ ਦੇ ਸਰੀਰ ਵਿੱਚ ਪਾਣੀ ਹੁੰਦਾ ਹੈ।
ਸਹੀ ਗੱਲ ਏ-
ਹੁਨ ਸਾਬ ਲਾ ਲਓ ਸਾਰੀ ਚੀਜ਼ ਪਾਣੀ ਨਾਲ ਚੱਲਦੀ
ਹਾਂ ਸੱਤਰ ਪਰਸੈਂਟ ਪਾਣੀ ਹੈਗਾ ਬੰਦੇ ਦੇ ਅੰਦਰ ਹੁਣ ਤੁਸੀਂ ਦੇਖ ਲਓ ਤੀਹ ਪ੍ਰਸੈਂਟ ਹੈਗਾ ਬਾਕੀ ਦਾ ਚੀਜ਼
ਹਾਂ-
ਬੰਦੇ ਨੂੰ ਘੱਟ ਤੋਂ ਘੱਟ ਸਭ ਤੋਂ ਜ਼ਿਆਦਾ ਪਾਣੀ ਪੀਣਾ ਚਾਹੀਦਾ ਦਿਨ ਵਿਚ, ਭਾਵੇਂ ਹੋਰ ਕੁਝ ਖਾਏ ਨਾ ਖਾਏ
ਅੱਜ ਕੱਲ ਤਾਂ ਦੇਖੋ ਇੰਨੀ ਗਰਮੀ ਪੈ ਰਹੀ ਹੈ ਨਾ ਜੀ- ਉਹ ਹਿਸਾਬ ਨਾਲ ਤੇ ਪਾਣੀ ਦੀ ਸ਼ੋਰਟੇਜ ਹੋਣੀ ਨੀ ਚਾਹੀਦੀ, ਜਿੰਨਾ ਹੋ ਸਕਦਾ ਉਓਨਾ ਜ਼ਿਆਦਾ ਪਾਣੀ ਪੀਓ।
ਸਹੀ ਗੱਲ ਏ ਪਾਣੀ ਪੀ ਕੇ ਬੰਦਾ ਮਤਲਬ ਕਿ ਵਧੀਆ ਆਪਣੇ ਆਪ ਨੂੰ ਫਰੈਸ਼ ਫੀਲ ਕਰਦਾ ਜੀ
ਬਿਲਕੁਲ ਜੀ ਬਿਲਕੁਲ
ਹਾਂ, ਚਲੋ ਠੀਕ ਹੈ ਭਾਜੀ-
ਚਲੋ, ਠੀਕ ਆ ਭਾਜੀ ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ-